ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।
ਕੀ ਆ ਹਾਲ ਚਾਲ ਏ।
ਵਧੀਆ ਵਧੀਆ ਤੁਸੀਂ ਦੱਸੋ?
ਬਸ ਵਧੀਆ ਕੀ ਕਰ ਰਹੇ ਸੀਗੇ?
ਬਸ ਕੁਛ ਨੀ ਅੱਜ ਮੇਰਾ ਔਫ ਸੀ ਤੇ ਬਸ ਬੈਠੀ ਸੀ ਮੈਂ।
ਹਾਂਜੀ ਮੈਂ ਵੀ ਰੈਸਟ ਕਰ ਰਹੀ ਸੀ ਹੁਨੇ ਫ੍ਰਰੀ ਹੋਈ ਸੀ।
ਅੱਛਾ ਤੇ ਅੱਜ ਗਏ ਨੀ ਸਕੂਲ?
ਨਹੀਂ ਨਹੀਂ ਮੈਂ ਆਂ ਸਕੂਲ ਤੇ ਛੱਡ ਤਾ ਰਿਜ਼ਾਇਨ ਕਰਤਾ ਕਿਉਂਕਿ ਟ੍ਰਾਂਸਫਰ ਹੋ ਗਿਆ ਏਨਾ ਅਸੀ ਲੋਕ ਸ਼ਿਫਟ ਹੋ ਰਹੇ ਹਾਂ। ਹਾਂ, ਹਾਂ
ਓਕੇ
ਕੱਲ ਫਲਾਈਟਸ ਏ ਬਸ ਪੈਕਿੰਗ ਹੀ ਚੱਲਦੀ ਪਈ ਏ ਮੈਂ ਉਹੀ ਦੇਖਦੀ ਪਈ ਸੀ ਮੈਂ ਕਿਹਾ ਮੈਨੂੰ ਲੱਗਦਾ ਮੇਰਾ ਵੇਈਟ ਘੱਟ ਗਿਆ ਦੋ ਤਿੰਨ ਕਿੱਲੋ ਇੰਨਾ ਕੰਮ ਕੀਤਾ।
ਹਾਂ ਹੁਣੇ ਤੁਸੀਂ ਗਏ ਵੀ ਤੇ ਸੀ ਨਾ ਉੱਥੇ।
ਹਾਂ ਚਾਰ ਦਿਨ ਲਗਾ ਕੇ ਆਏ ਸੀ ਉੱਥੇ ਸਭ ਦੇਖ ਕੇ ਆਏ ਸੀ ਘਰ ਵਗੈਰਾ। ਔਰ ਆਫ਼ਿਸ, ਡੋਟਰ ਦਾ ਸਕੂਲ ਸਭ ਚੈੱਕ ਕਰਕੇ ਆਏ ਸੀ ਫੇਰ ਹੁਣ ਆਦਿਆਂ ਪੈਕਿੰਗ ਸ਼ੁਰੂ ਕਰਤੀ ਸੀ। ਤੇ ਕੱਲ, ਕੱਲ ਸਮਾਨ ਲੋਡ ਹੋ ਗਿਆ ਔਰ ਅੱਜ ਅੱਜ ਜਿਹੜੀ ਸਾਨੂੰ ਸਮਾਨ ਲੈ ਕੇ ਜਾਣਾ ਉਹਦੀ ਪੈਕਿੰਗ ਚੱਲਦੀ ਪਈ ਸੀ।
ਹਾਂ ਨਹੀਂ ਫਿਰ ਐਸਾ ਹੁੰਦਾ ਨਾ ਕਿ ਕੁਛ ਨਾ ਕੁਛ ਰਹਿ ਨਾ ਜਾਏ।
ਅਰੇ ਪੁੱਛੋਂ ਨਾ ਅਰੇ ਦੇਖੋ ਕਿਥਰੇ ਘੁੰਮਣ ਜਾਣਾ ਦੈਟ ਇਜ਼ ਡਿਫਰੈਂਟ ਔਰ ਤੁਸੀਂ ਸਾਰਾ ਸਮਾਨ ਤੁਸੀਂ ਪੈਕ ਕਰਕੇ ਲੈ ਕੇ ਜਾਣਾ ਔਰ ਇੱਕ
ਉਹ ਥੋੜਾ ਡਿਫਰੈਂਟ ਹੈ ਹਮ।
ਬਹੁਤ ਡਿਫਰਸ ਹੈ ਬਸ ਮੈਂ ਮੇਰਾ ਫਿਰਸਟ ਟਾਈਮ ਏ ਅਕਚੂਲੀ ਮੈਨੂੰ ਇਹ ਟ੍ਰਾਂਸਫਰ ਦਾ ਇੰਨਾ ਆਈਡੀਆ ਨਹੀਂ ਹੈਂ। ਇੱਕ ਇੱਕ ਵਾਰੀ ਹੋਇਆ ਸੀ ਪਹਿਲੇ ਉਸ ਤੋਂ ਬਾਅਦ ਸਾਨੂੰ ਬਾਰਾਂ ਸਾਲ ਹੋ ਗਏ ਇੱਥੇ ਰਹਿੰਦੇ ਆ। ਤੇ ਫੇਰ ਬਿਲਕੁਲ ਆਈਡੀਆ ਨਹੀਂ ਕਿੰਨਾ ਕਿਆ ਮੈਂ ਕਿਹਾ ਹੋਲੀ ਹੋਲੀ, ਹੋਲੀ ਹੋਲੀ ਸਿੱਖਾਂਗੇ ਹੁਣ। ਕਾਫ਼ੀ ਚੀਜ਼ਾਂ ਤੇ ਕੱਲ ਸਾਰੀਆਂ ਭੇਜਤਿਆਂ ਹੁਣ ਏ ਹੌਲੀ ਹੌਲੀ ਇਹ ਵੀ ਚੀਜ਼ਾਂ ਕਰਾਂਗੇ ਲੱਗੇ ਹੀ ਹੋਇਆ ਹਮ।
ਸਹੀ ਹੈ ਹੋਰ ਫਿਰ ਕੱਲ ਫਲਾਈਟ ਵਾਪ ਜਾਣ ਦੀ?
ਹਾਂਜੀ ਕੱਲ ਫਲਾਈਟ ਮੋਰਨਿੰਗ ਇਛ ਏ। ਹੋਰ ਪਹੁੰਚ ਜਾਂਗੇ ਉੱਥੇ ਇੱਕ ਦੋ ਘੰਟੇ ਚ।
ਹਾਂ ਨੀ ਸਹੀ ਹੈ ਟ੍ਰੇਨ ਤੇ ਬਹੁਤ ਲੋਂਂਗ ਹੋ ਜਾਂਦਾ ਨਾ।
ਹਾਂ ਟ੍ਰੇਨ ਤੇ ਤੁਸੀਂ ਇੱਕ ਪੂਰਾ ਦਿਨ ਮੰਨੋ ਔਰ ਫਲਾਈਟ ਤੁਹਾਨੂੰ ਸਵਾ ਘੰਟਾ ਲੱਗਦਾ। ਸਵੇ ਘੰਟੇ ਚ ਪਹੁੰਚ ਜਾਂਦੇ ਤੁਸੀਂ ਹਾਂ, ਠੀਕ ਹੈ। ਦੇਖੋ ਫਲਾਈਟ ਦਾ ਸੁੱਖ ਤੇ ਹੈ। ਥੋੜਾ ਹੈ ਐਕਸਪੈਂਸਿਵ ਪਰ ਤੁਹਾਡਾ ਟਾਈਮ ਬਚ ਜਾਂਦਾ ਬਹੁਤ ਜ਼ਿਆਦਾ।
ਇਹ ਤੇ ਹੈ, ਬੰਦਾ ਹਮ ਟਾਈਮ ਸੇਵਿੰਗ ਹੈ।
ਹਾਂ ਟਾਈਮ ਸੇਵਿੰਗ ਹੈ ਬਸ ਉਹੀ ਇਸ ਕਰਕੇ ਨਾ ਤੇ ਠੀਕ ਲੱਗਦੀ ਏ ਵੀ ਦੋ ਦਿਨ ਤੁਸੀ ਟਰੈਵਲ ਕਰੋਗੇ ਥੱਕੇ ਹੋਏ ਜਾਓਗੇ ਫੇਰ ਉੱਥੇ ਜਾ ਕੇ ਕਿਵੇਂ ਕੰਮ ਕਰੋਗੇ ਇੱਥੋਂ ਜਾਓ ਆਪਣਾ ਆਰਾਮ ਨਾਲ, ਔਰ ਉੱਥੇ ਪਹੁੰਚੋ, ਦੈਨ ਆਪਣਾ ਕੰਮ ਸ਼ੁਰੂ ਕਰ ਦੋ। ਬਸ ਉਹੀ ਕੱਲ ਸਮਾਨ ਲੋਡ ਹੋ ਕੇ ਗਿਆ ਔਰ ਮੈਂ ਦੇਖਦੀ ਪਈ ਸੀ ਜੇ ਮਹਿੰਗਾ ਯਾਰ ਇੰਨਾ ਸਮਾਨ ਇਹ ਅਨਲੋਡ ਹੋਏ ਫਿਰ ਅਨਪੈਕ ਹੋਏਗਾ ਹੋ
ਔਰ ਹੋਰ ਵੀ ਬਹੁਤ ਸਾਰਾ ਸਮਾਨ ਹੁੰਦਾ ਰ ਫੇਰ ਉਹਨੂੰ ਅਨਪੈਕ ਕਰੋ ਜਾ ਕੇ। ਬਹੁਤ ਮੁਸ਼ਕਿਲ ਹੁੰਦਾ ਹੈ।
ਬਹੁਤ ਮੁਸ਼ਕਿਲ ਐ ਅਨਪੈਕਿੰਗ ਕਰਨਾ ਦੇ। ਬਸ ਉਹੀ ਹੈ।
ਪਰ।
ਮੇ ਕਿਹਾ ਤੇ ਕਈ ਵਾਰ ਹੁੰਦਾ। ਕਿਧਰੋਂ ਘੁੰਮ ਕੇ ਆਏ ਬੈਗ ਸਨ ਪੈ ਕੇ ਪਏ ਰਿੰਦੇ ਨੇ। ਇਹ ਥੋੜਾ ਹੁਣੇ ਉਹ ਪੈਕ ਵੀ ਪਏ ਰਹਿੰਦੇ ਨੇ ਹੁਣੇ ਕਰਨੀ ਆ ਅਨਪੈਕ ਹੁਣੇ ਕਰਨੀ।
ਮੇਰੇ ਨਾਲ ਵੀ ਐਸਾ ਹੀ ਹੁੰਦਾ। ਅਸੀਂ ਹੁਣੇ ਘੁੰਮ ਕੇ ਆਏ ਹਾਂ ਨਾ, ਮੇਰੇ ਹਾਲੇ ਮੇਰੇ। ਦੋਨੋ ਟਰੋਲੀ ਬੈਗਸ ਐਵੇਂ ਪੈਕ ਪਏਦੇ ਨੇ ਐਵੇਂ।
ਹ ਹ।
ਏਦਾਂ ਹੀ ਪੈਕ ਪਏ ਨੇ, ਮੈਂ ਉਹਨੂੰ ਅਨਪੈਕ ਬਿਲਕੁਲ ਵੀ ਨੀ ਕੀਤਾ ਮੈਨੂੰ ਡਰ ਲੱਗਦਾ ਕਰਦੇ ਹੋਏ। ਬਹੁਤ ਟਾਈਮ ਵੇਸਟ ਹੋ ਜਾਣਾ ਹੈ।
ਔਰ ਤੁਸੀਂ ਗਏ ਵੀ ਹਿਲ ਸਟੇਸ਼ਨ ਸੀ। ਨਾ ਤੇ ਉਹ ਤੁਹਾਡੇ ਗਰਮ।
ਹਾਂਜੀ। ਹਮ ਤੇ ਇੰਨਾ ਨੀਡ ਨੀ ਹੈ ਸਾਨੂੰ ਉਹਦੀ।
ਹਾਂ ਉਹਦੀ ਜ਼ਰੂਰਤ ਨੀ ਪਏ ਰਹਿਣ ਦੋ ਉਹਦੇ ਚ।
ਹਾਂ ਉਹੀ ਨਾ ਹੁਣ ਜਿਸ ਦਿਨ ਮੇਰਾ ਨੈਕਸਟੋਫ ਆਏਗਾ ਉਦੋਂ ਮੈਂ ਕਰਾਂਗੀ ਇਹਨੂੰ ਅਨਪੈਕ।
ਹਾਂ। ਉਹੀ। ਨਾ। ਲੱਗਾ। ਰਹਿੰਦਾ। ਇਨਸਾਨ। ਸਾਰਾ। ਟਾਈਮ। ਉਹ। ਕੰਮ। ਕੇ। ਦਿੰਦੇ। ਪਰ। ਇਹ। ਨੀ। ਸਮਝ। ਆਉਂਦੀ। ਕਿ। ਬੋਲ। ਕੀ। ਹੈ। ਮੋਟਿਵ। ਕੀ। ਲਾਈਫ। ਦਾ। ਚੱਲੀ। ਜਾ। ਰਹੀ। ਚੱਲੀ। ਜਾਹੀ। ਬਈ। ਲਾਸਟ। ਹਾਂ। ਉਹਦੇ। ਤੁਸੀਂ। ਸਾਰਾ। ਟਾਈਮ। ਰਿਸਪੋਂਸੀਬਿਲਿਟੀ। ਹੀ। ਪੂਰੀ। ਕਰਦੇ। ਰਹਿੰਦੇ। ਹੋ ਓਨੇ। ਇਹ। ਕਰਨੀ। ਓਨੇ। ਕਰਨੀ ਹੈ। ਚਲੋ। ਤੁਸੀਂ। ਤਾਂ। ਲਿਆ। ਮੈਰਿਡ। ਹੋ। ਮੈਰਿਡ। ਹੋਣ। ਤੋਂ। ਬਾਅਦ ਤੇ। ਬਹੁਤ। ਰਿਸਪੋਂਸੀਬਿਲਿਟੀ। ਹੋ। ਜਾਂਦੀਆਂ। ਨੇ। ਔਰ। ਬੱਚਿਆਂ। ਤੋਂ। ਬਾਅਦ। ਹੋ। ਰਹੀ। ਹਮ। ਇਹ। ਹੈ। ਅਨਮੈਰੀਡ। ਟਾਈਮ। ਬੈਸਟ। ਟਾਈਮ। ਹੁੰਦਾ।
ਹਾਂ। ਇੱਕਦਮ। ਇੰਜੋਏ। ਕਰੂ। ਮੈਂ। ਤੇ। ਰਹਿੰਦੀ। ਵੀ। ਬਾਹਰ। ਆ। ਇੱਕਦਮ। ਫੁੱਲ। ਮਜ਼ੇ। ਮੇ। ਐਸਾ। ਹੁੰਦਾ। ਮੇਰੇ। ਤੇ। ਰੂਮ ਚ ਖਲਾਰਾ। ਪਿਆ ਹੁੰਦਾ ਹੈ।
ਠੀਕ ਹੈ। ਯਾਰ ਮੈਂ। ਹਾਂ ਕਿੰਨੇ ਵੇਖਣੀ ਮੈਸ ਪਈ ਰਹੇ। ਹਾਂ। ਨਹੀਂ ਠੀਕ ਹੈ। ਇਹ ਲਾਈਫ ਹੋਣੀ ਚਾਹੀਦੀ। ਹੋਰ ਪਤਾ ਫੇਰ ਤੁਸੀਂ ਅਗਰ। ਐਵੇਂ ਅਗਰ ਤੁਸੀਂ ਐਵੇਂ ਰਹਿਣ ਲੱਗ ਜਾਂਦੇ ਹੋ। ਤੇ ਫਿਰ ਤੁਹਾਨੂੰ ਇਹ ਮੂਮੈਂਟ ਹੀ ਸਭ ਤੋਂ ਬੈਸਟ ਲੱਗਦੇ ਨੇ ਬਾਕੀ ਕੋਈ ਨੀ ਅੱਛਾ ਲੱਗਦਾ। ਫਿਰ ਠੀਕ ਹੈ ਯਾਰ ਠੀਕ ਹੈ ਥੋੜ੍ਹੀ ਦੇਰ ਸਾਰੇ ਨਾਲ ਬੈਠੇ ਹੁਣ ਪ੍ਰਾਈਵੇਸੀ ਚਾਹੀਦੀ। ਹੁਣ ਮੈਨੂੰ ਆਪਣੇ ਰੂਮ ਜਾਣਾ, ਮੈਨੂੰ ਪ੍ਰਾਈਵੇਸੀ ਚਾਹੀਦੀ ਹੈ ਆਪਣੇ ਹਿਸਾਬ ਨਾਲ ਰਹਿਣਾ।
ਹਾਂਜੀ, ਪੂਰਾ ਮਤਲਬ। ਬਸ, ਬਸ ਹਾਂ ਪਾਇਆ ਹੁੰਦਾ ਹੈ ਜਦੋਂ ਮਨ ਕਰਦਾ ਮੈਂ ਆਪਣੇ। ਮਤਲਬ ਭਾਂਡੇ ਵਗੈਰਾ ਵਾਸ਼ ਕਰਦੀਆਂ ਜਦੋਂ ਨਹੀਂ ਕਰਦਾ ਨਹੀਂ ਕਰਦੀ।
ਹਾਂ, ਵੀ ਕੋਈ ਵੇਖ ਥੋੜਾ ਨਾ ਰਿਹਾ।
ਉਹੀ ਨਾ ਇਹ ਤੇ ਹੈ।
ਫੈਮਿਲੀ ਦੇਖੇਗੀ, ਹੁਣੇ ਇਹ ਸੋਚਣਗੇ ਸਾਰੇ ਰੈਸਟ। ਕਰਦੀ ਪਈ, ਇੰਨਾ ਕੰਮ ਪਿਆ ਹੋਇਆ।
ਹਮ।
ਪਰ ਵਿਆਹ ਤੋਂ ਪਹਿਲੇ ਤਾਂ ਤੁਸੀਂ ਇੱਕਦਮ ਫਰੀਕਾ ਟਾਈਪ ਹੁੰਦਾ ਨੇ ਠੀਕ ਹੈ ਕਰ ਲਵਾਂਗੇ। ਕਿੰਨੇ ਦੇਖਣਾ ਆ ਕੇ ਰ ਕਿੰਨੇ ਆ। ਹਾਂ ਚੀ । ਉਹ ਇਹ ਫੇਸ ਬੈਸਟ ਹੁੰਦਾ।
ਹਾਂਜੀ।
ਞੇ ਸਾਨੂੰ ਮੁਸ਼ਕਿਲ ਲੱਗਦਾ ਸੀ ਯਾਰ, ਨਹੀਂ ਯਾਰ ਪੜ ਪੜਨਾ ਪੈ ਰਿਹਾ। ਨੌਕਰੀ ਕਰਨੀ ਪੈ ਰਹੀ ਹੈ, ਕਾਲਜ ਜਾਣਾ ਪੈਣਾ। ਪਰ ਬਾਅਦ ਚ ਲੱਗਦਾ ਯਾਰ ਉਹ ਟਾਈਮ ਅੱਛਾ ਥਾ। ਬੈਸਟ ਟਾਈਮ ਸੀ ਉਹ। ਬੜਾ ਇੰਜੋਏ ਕਰਦੇ ਸੀ, ਹਾਂ। ਔਰ ਬਾਅਦ ਚ ਉਹ ਫਰੈਂਡਸ ਨੂੰ ਮਿਲਣ ਵਾਸ ਤੇ ਤੁਸੀਂ ਪੂਰਾ ਟਾਈਮ ਕੱਢੋਗੇ, ਤਾਂ ਜਾ ਕੇ ਮਿਲੋਗੇ। ਓਵੇ ਮਿਲ ਹੀ ਨੀ ਪਾਓਗੇ।
ਹਾਂ, ਉਹੀ ਨਾ ਹੁਣ ਜਿਵੇਂ ਦੇਖਲੋ, ਅਸੀਂ ਸਕੂਲ ਛੋੜਿਆ, ਸਕੂਲ ਦੇ ਬਾਅਦ ਬਹੁਤ ਰੇਅਰ ਹੀ ਫਰੈਂਡਸ ਨੇ ਜਿਹਨਾਂ ਨਾਲ ਅਸੀਂ ਮਿਲਿਆ। ਮੇਰੀ ਤੇ ਇੱਕ-ਦੋ ਫਰੈਂਡਸ ਨੇ ਜਿਹਨਾਂ ਨੂੰ ਮੈਂ ਮਿਲੀਆਂ। ਉਹਦੇ ਬਾਅਦ ਤੇ ਬਿਲਕੁਲ ਹੀ ਇੱਕਦਮ ਛੁੱਟ ਗਿਆ।
ਮਿਲਣਾ ਹੀ ਨਹੀ ਹੋ ਪਾਉਂਦਾ ਹੈਗਾ।
ਹਾਂ, ਉਹੀ ਨਾ। ਬਸ ਇੱਕ ਫਰੈਂਡ ਹੈ ਜੋ ਮੇਰੇ ਟੱਚ ਹੈ। ਬਾਕੀ ਤੇ, ਸਭ ਹੈ ਟੱਚ ਨੇ ਬਟ ਮਿਲਣਾ ਹੀ ਨਹੀਂ ਹੋ ਪਾਉਂਦਾ ਕਿਸੇ ਨਾਲ।
ਹੁਂ। ਹੁਂ-ਹੁਂ, ਹੁਂ, ਮੇਨ ਉਹੀ ਹੈ। ਸਾਰੇ ਆਪਣੀ ਲਾਈਫ ਵਿੱਚ ਬਿਜੀ ਹੋ ਜਾਂਦੇ ਨੇ।
ਸਭ ਬਿਜ਼ੀ ਨੇ। ਮੇਰੀ ਅੱਧੀ ਤੋਂ ਜ਼ਿਆਦਾ ਫਰੈਂਡਜ ਦਾ ਤਾ ਵਿਆਹ ਵੀ ਹੋ ਗਿਆ।
ਅਹ, ਇਹਦਾ ਮਤਲਬ ਹੁਨ ਤੁਹਾਨੂੰ ਵੀ ਕਰਵਾਉਣਾ ਚਾਹੀਦਾ।
ਹਾਂ, ਅਰੇ ਉਹ ਥੋੜਾ ਮਤਲਬ ਵੈਸੇ ਨਾ, ਮੁਸਲਿਮਸ ਲੋਗ ਨੇ ਤੇ ਉਹ ਉਹਨਾਂ ਦਾ ਵਿਆਹ ਵੀ ਹੋ ਗਿਆ, ਬੱਚੇ ਵੀ ਹੋ ਗਏ। ਉਹਨਾਂ ਚ ਬਹੁਤ ਜਲਦੀ ਵਿਆਹ ਹੋ ਜਾਂਦਾ ਹੈ। ਹਾਂ।
ਜਲਦੀ ਕੈਂਦੇਨ।
ਸਕੂਲ ਖਤਮ ਹੋਇਆ, ਵਿਆਹ ਕਰ ਦੋ। ਕੌਲਜ ਖਤਮ ਹੋਇਆ, ਵਿਆਹ
ਹਾਂ, ਸ਼ੁਕਰ ਕਰੋ ਕੋਲਜ ਕਰਾ ਤਾ। ਬਟ ਜਲਦੀ ਕਰ ਦਿੰਦੋ ਨੇ ਠੀਕ ਹੈ, ਹਰ ਕਲਚਰ ਦਾ ਆਪਣਾ-ਆਪਣਾ ਹੈ ਸਭ ਕੁਛ
ਸਭ ਦੇ ਆਪਣੇ ਕਲਚਰਸ ਨੇ। ਨਾ, ਰਿਲੀਜਨ ਨੂੰ, ਮਤਲਬ ਜੋ ਵੀ ਉਹਨਾਂ ਚੱਲਦਾ ਹੈ।
ਹੁਂ, ਅਸੀਂ ਵੀ ਜਿੱਥੇ ਜਾ ਰਹੇ ਹਾਂ ਉੱਥੇ ਵੀ ਬਿਲਕੁਲ ਡਿਫਰੈਂਟ ਹੈ ਕਲਚਰ।
ਹਾਂ।
ਐ ਪੀਸਫੁਲ ਸਿਟੀ ਏ, ਓ ਇੱਕਦਮ ਹਾਰਡ ਐਂਡ ਫਾਸਟ ਲੋਕੀ, ਭੱਜਦੇ ਰਹਿੰਦੇ ਨੇ ਉੱਥੇ, ਹਮ ਰੁਕਦੇ ਹੀ ਨੀ ਐ ਲੋਕੀ, ਮੋਟੀਵੇਸ਼ਨ ਐ, ਉੱਥੇ ਲੋਕ ਲੋਕਾਂ ਨੂੰ, ਕੰਮ ਕਰਨ ਦਾ ਔਰ ਐ ਸਬ, ਜਿੱਥੇ ਅਸੀਂ ਰੈਨ
ਐਸਾ ਹੋਣਾ ਚਾਈਦਾ, ਆਪਣੀ ਲਾਈਫ ਦਾ, ਕੁਛ ਮੋਟਿਵ ਬਨਾਨਾ ਚਾਈਦਾ।
ਹਾਂ, ਬਸ ਓਈ ਏ। ਕਿੰਨਾ ਤੁਸੀਂ ਇੰਜੋਏ ਕਰਦੇ ਪਏ ਓ, ਡਿਪੈਂਡ ਕਰਦਾ।
ਹਾਂ, ਏ ਤੇ ਹੈ।
ਕਈ ਵਾਰ ਅਸੀਂ ਬੌਤ ਸੀਰੀਅਸ ਲੈ ਲੈਨੇ ਆ, ਲਾਈਫ ਨੂੰ ਬੌਤ ਜਯਾਦਾ ਹੀ ਸੀਰੀਅਸ। ਫੇਰ ਸਮਝ ਆਂਦਾ ਕਿ, ਯਾਰ ਇੰਨਾ ਵੀ ਸੀਰੀਅਸ ਲੈਣ ਦੀ ਲੋੜ ਨੀਂ।
ਹਾਂ, ਓਹੀ ਨਾ, ਦੇਖੋ ਕੰਮ ਤੇ ਹਰ ਜਗ੍ਹਾ ਐ, ਤੁਸੀਂ ਰੋ ਕੇ ਵੀ ਕੰਮ ਕਰਨਾ, ਹੱਸ ਕੇ ਵੀ
ਵਨ ਸ਼ੁਡ ਇੰਜੋਏ। ਬਸ ਓਈ ਏ, ਪਰ ਫੇਰ ਵੀ ਨਾ, ਏ ਤੁਆਡੇ ਕੰਟਰੋਲ ਵਿੱਚ ਨਈਂ ਐ, ਸਟ੍ਰੈੱਸ ਔਰ ਏ ਸਬ ਚੀਜ਼ਾਂ।
ਹਾਂ, ਏ ਤੇ ਹੈ।
ਤੁਸੀਂ ਲੈ, ਨਾ ਚਾਂਦੇ ਵੀ ਲੈ ਲ ਲੈਂਦੇ ਓ।
ਐ ਤੇ ਹੈ।
ਬਸ, ਓਹੀ ਚੱਲਦਾ ਪਿਆ ਅੱਜ -ਕੱਲ ਹੁਣੇ ਤੇ ਮੈਨੂੰ ਹੋ ਰੱਖੀ, ਟਰਾਂਸਫਰ ਦੀ ਸਟ੍ਰੈੱਸ ਪੈਕਿੰਗ ਦੀ ਸਟ ਟ੍ਰੈੱਸ ਅੰਨਪੈਕਿੰਗ ਦੀ ਸਟ੍ਰੈੱਸ
ਪੈਕਿੰਗ ਤਾਂ ਤੁਸੀਂ ਕਰ ਦਿੰਦੇ, ਹੋ ਕਿ ਜੈਸੇ ਤੇਸੇ ਪੈਕ ਕਰਨਾ ਸਾਰਾ ਸਮਾਨ ਬਸ ਡਾਲ ਦਿਉ ਕਾਟਨ ਬੋਕਸ ਵਗੈਰਾ ਦੇ ਅੰਦਰ ਹੁਣ ਜਾ ਕੇ ਕਿ ਤੁਸੀਂ ਲੱਭੋਗੇ ਕਿ, ਮੈਂ ਸਮਾਨ ਕੌਣਸਾ ਸਮਾਨ ਕਿਸ ਬੈਗ ਚ ਡਾਲਿਆ ਸੀ
ਅਰੇ ਮੈਂ ਪ੍ਰੋਪਰ ਲੇਬਲਿੰਗ ਕੀਤੀ ਹੈ ਮੈਡਮ ਪ੍ਰੋਪਰ ਇੱਕ ਸਿੰਗਲ-ਸਿੰਗਲ ਚੀਜ਼ ਦੀ ਲੇਬਲਿੰਗ ਕੀਤੀ, ਕਿ ਇਹਦੇ ਚ ਕੇੜਾ, ਸਮਾਨ ਮੇਰਾ ਬਾਦ 'ਚ ਓਪਨ ਹੋਏਗਾ? ਇੰਨੀ, ਪਰਫੈਕਸ਼ਨ ਨਾਲ ਭੇਜਿਆ ਤੁਸੀਂ, ਅਗਰ ਮੇਰੀ ਪੈਕਿੰਗ ਵੇਖਦੇ ਨਾ, ਤੁਸੀਂ ਕੇਂਦੇ ਯਾਰ ਮੈਂ ਫੈਨ, ਹੋ ਗਈ ਤੁਆਡੀ।
ਅੱਛਾ, ਨਈਂ ਅਸੀ ਵੀ ਜਦੋ ਕੀ ਕੀਤਾ ਸੀ ਨਾ ਸਾਡਾ ਹਾਊਸ ਟਰਾਂਸਫਰ ਹੋਇਆ ਸੀ, ਤੇ ਅਸੀ ਵੀ ਐਵੇਂ ਕੀਤਾ ਸੀ, ਮਤਲਬ ਬੋਕਸ ਦੇ ਬਾਰ ਚ ਲਿਖ ਤਾ ਸੀ। ਕਿਦੇ ਅੰਦਰ ਕਰੋਕਰੀ ਦਾ ਸਮਾਨ ਐ, ਐਦੇ ਅੰਦਰ ਕਿਚਨ ਦਾ ਸਮਾਨ ਐ। ਔਰ ਬਲੈਂਕੇਟਸ ਨੇ, ਬੈਡ ਸ਼ੀਟਸ ਨੇ ਹਾਂ, ਬੋਤ ਟਾਈਮ ਲੱਗ ਗਇਆ
ਹੂੰ, ਫੇਰ ਕਾਰਟਨ ਸੰਭਾਲੋ।
ਹਾਂ, ਫੇਰ ਕਾਰਟਨ ਸੰਭਾਲੋ, ਪੈਲੇ ਕਾਰਟਂਸ ਲੇਕਰ ਮੰਗਵਾਓ, ਫੇਰ ਓਨੂੰ ਓਨੂੰ ਅੱਛੇ ਤਰੀਕੇ ਨਾਲ ਪੈਕ ਕਰੋ, ਫੇਰ ਕਾਰਟਂਸ ਜਾ ਕੇ ਖੋਲੋ।
ਅਸੀ ਤੇ ਮੂਵਰਸ ਐਂਡ ਪੈਕਰਸ ਵਾਲੇ ਬੁੱਕ ਕੀਤੇ ਨੇ, ਓ ਸਾਰੀ ਪੈਕਿੰਗ ਖੁਦ ਕਰਕੇ ਗਏ ਨੇ, ਮੈਨੂੰ ਕਾਟਨ ਦੇਗੇ ਸੀ ਓ ਏੱਕ ਦਿਨ ਪੈਲੇ ਮੈਂ ਸਮਾਨ ਰਾਖਤਾ ਸੀ, ਫੇਰ ਓਨਾਂ ਨੇ ਬਾਦ ਚੋ ਆ ਕੇ ਕੇ ਓਨਾਂ ਨੂੰ ਬਬਲ ਰੈਪ ਕੀਤਾ, ਔਰ ਫੇਰ ਪੈਕਿੰਗ ਕੀਤੀ‌, ਸਭ ਔਰ ਇੰਨੀ ਪ੍ਰੈਕ ਪ੍ਰੈਕਟਿਸ ਹੂੰਦੀ ਇਨਾਂ ਲੋਕਾ ਨੂੰ
ਤੇ ਫੇਰ ਓ ਚਾਰਜਿਸ ਵੀ ਤੇ ਉਸ ਅਕੋਰਡਿੰਗ ਈ ਲੈ ਰਨੇ ਨੇ। ਓਨਾਂ ਦਾ ਪ੍ਰੋਪਰਸ, ਹਾਂ ਓਈ ਨਾ ਸਰਵਿਸਿਸ ਵੀ ਤੇ ਓ ਵੈਸੇ ਈ ਦੇਰੇ ਨੇ ਫੇਰ ਪਰ ਤੁਹਾਨੂੰ ਤੇ ਕੰਪਨੀ ਤੂਈ ਚਾਰਜਿਸ ਮਿਲੇ ਹੁਨੇ ਨਾ
ਹਾਂ, ਸਾਨੂੰ ਤੇ ਕੰਪਨੀ ਨੇ ਦਿੱਤਾ ਸਾਰਾ ਖਰਚਾ, ਆ ਹਾਂ ਐ ਵੀ ਖਰਚਾ ਓਥੇ, ਰੈਂਟ ਵੀ ਓਈ ਦੇਗੀ ਕੰਪਨੀ ਵੀ ਹਾਂ ਡੋਟ ਡੋਟਰ ਦਾ ਐਡਮਿਸ਼ਨ ਵੀ ਕੰਪਨੀ ਕਰਾਏਗੀ।
ਨਈ, ਫੇਰ ਤੇ ਅੱਛਾ ਐ।
ਤਾਂਈ ਮੂਵ ਕਰ ਰਏ ਨੇ, ਤੇ ਤੁਸੀ ਏੱਡੀ ਵੱਡੀ ਸਿਟੀ ਇੱਚ ਕਿਵੇਂ ਸਰਵਾਈਵ ਕਰੋਗੇ?
ਹਾਂ।
ਤਾਡਾ ਸਾਰਾ, ਤੇ ਉਦੇ ਤੇ ਲੱਗ ਜੇਗਾ ਨਾ ਰੈਂਟ ਤੁਆਡੀ ਸੈਲਰੀ ਰੈਂਟ ਉੱਥੇ, ਮਤਲਬ ਬੋਤ ਐਕਸਪੈਂਸਿਵ ਸਿਟੀ ਏ।
ਹੂੰ, ਐ ਤੇ ਹੈ।
ਹਾਂ, ਚਲੋ ਪੈਕਿੰਗ ਈ ਲੱਗੀ ਹੋਈ ਸੀ ਮੈਂ ਥੋੜੀ ਬੋਤ ਹੋਰ
ਅੱਛਾ।
ਫੇਰ ਕਰਨੀ ਆ ਤੁਆਡੇ ਨਾਲ ਆਰਾਮ ਨਾਲ ਗੱਲ
ਫੇਰ ਤੁਸੀ ਉੱਥੇ ਜਾ ਕੇ, ਕਿਚਨ ਵਗੈਰਾ ਕੈਸੇ ਸੈੱਟ ਕਰੋਗੇ ਆਂ?
ਕਰਾਂਗੀ ਯਾਰ ਕਿਚਨ ਵਗੈਰਾ ਸਭ, ਮੈਂ ਸੋਚ ਰਿਆਂ ਕੋਈ ਹੈਲਪਰ ਮਿਲ ਜੇ ਮੈਨੂੰ ਓੱਥੇ ਫੇਰ ਓਸ ਹਿਸਾਬ ਨਾਲ ਹਾਂ, ਕੋਈ ਹੈਲਪਰ ਮੇਲ ਜੇ, ਓ ਜੇੜੀ ਮੈਨੂੰ ਸਿਰਫ ਅ ਅਨਰੈਪ ਕਰਕੇ ਦੇਂਦੀ ਰਏ, ਔਰ ਮੈਂ ਲਗਾਂਦੀ ਰਾਂ।
ਹਾਂ। ਚਲੋ ਫੇਰ, ਕਰੋ ਤੁਸੀ ਪੈਕਿੰਗ ਅਪਨੀ ਓਕੇ, ਬਾਏ।
ਓਕੇ, ਬਾਏ।
ਹੈਲੋ।
ਡਿਸਕਨੈਕਟ ਨੀ ਹੋ ਰੇਆ